ਹੈਲੋ, ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ?
ਵਧੀਆ- ਵਧੀਆ ਤੁਸੀਂ ਦੱਸੋ।
ਵਧੀਆ ਜੀ, ਵਧੀਆ ਹੋਰ ਕੀ ਕਰਦੇ ਸੀ ਗੇ।
ਕੁਛ ਨਹੀਂ ਬਾਜ਼ਾਰ ਗਏ ਸੀ।
ਓਕੇ, ਓਕੇ ਕੀ ਖਰੀਦ ਲਿਆਏ। ਅੱਜ ਤੁਸੀਂ ਬਾਜ਼ਾਰ ਗਏ ਸੀ।
ਅਸੀਂ ਵੈਸੇ ਤਾਂ, ਸੋ ਸੁਨਿਆਰ ਕੋਲ ਗਏ ਸੀਗੇ।
ਓਕੇ, ਓਕੇ ਠੀਕ ਹੈ, ਠੀਕ ਹੈ। ਫਿਰ ਸੁਨਿਆਰ ਨੇ ਕੋਈ ਰੇਟ ਘਟਾ ਤਾ ਗਿਆ। ਉਨਾ ਹੀ ਚੱਲ ਰਿਹਾ ਸੀ।
ਨਹੀਂ -ਨਹੀਂ ਦੇਖੋ ਰੇਟ ਤਾਂ ਦੇਖੋ ਥੋੜਾ ਬਹੁਤਾ ਤਾਂ ਹੀ ਘੱਟਦਾ ਹਨਾ। ਜ਼ਿਆਦਾ ਤਾਂ ਵੈਸੇ ਤਾਂ ਨਾ ਹੀ ਚੱਲਦਾ ਪਿਆ ਦੇਖੋ। ਇੱਕ ਸੈਂਤੀ ਨੂੰ ਸੀ ਕਹਿ ਰਹੇ ਸੀ। ਅੱਜ
ਠੀਕ ਹੈ।
ਹਾਂਜੀ- ਹਾਂਜੀ ਉਹਦੇ ਕੋਲ ਮਹਿੰਗਾਈ ਇੰਨੀ ਜ਼ਿਆਦਾ ਹੋ ਰਹੀ ਹੈ। ਕਿ ਬਹੁਤ ਜ਼ਿਆਦਾ ਕਹਿ ਰਹੇ ਹੈਗੇ। ਹਾਂਜੀ- ਹਾਂਜੀ ਘੱਟਦਾ- ਘੁੱਟਦਾ ਤੁਹਾਨੂੰ ਪਤਾ ਥੋੜਾ- ਥੋੜ੍ਹਾ ਹੀਗਾ ਵਾ।
ਬਿਲਕੁਲ- ਬਿਲਕੁਲ ਚਲੋ ਅੱਜ ਆਪਾਂ ਮਹਿੰਗਾਈ ਗੱਲ ਕਰ ਲੈਂਦੇ ਹਾਂ ਹਨਾ। ਮਹਿੰਗਾਈ ਤਾਂ ਹੁਣ ਤੁਹਾਨੂੰ ਪਤਾ ਹਨਾ। ਵੀ ਜਿਵੇਂ ਹੁਣ ਦੇਖੋ ਸੋਨੇ ਨੂੰ ਆਪਾਂ ਲਗਾ ਲੈਂਦੇ ਹਾਂ। ਵੀ ਜਿਵੇਂ ਪਹਿਲਾਂ ਹੁੰਦੇ ਗੋਪ ਵੀਹ ਹਜ਼ਾਰ ਨੂੰ ਹੁੰਦਾ ਸੀ। ਸੋਨਾ ਮਤਲਬ ਬੰਦਾ ਆਰਾਮ ਨਾਲ ਕੇ ਰੱਖ ਲੈਂਦਾ ਸੀਗਾ। ਤੇ ਅੱਜ ਕੱਲ ਕਿਵੇਂ ਮੰਨ ਲਓ ਆਪਾਂ ਨੇ ਕੋਈ ਵਿਆਹ- ਸ਼ਾਦੀ ਕਰਨੀਆਂ ਹਨਾ। ਦੇਖੋ ਸੋਨਾ ਬੰਦਾ ਬਿਲਕੁਲ ਵੀ ਖਰੀਦਣ ਯੋਗਾ ਨੀ ਹੈਗਾ। ਜਿਹੜਾ ਕੋਈ ਆਮ ਪਰਿਵਾਰ ਤੋਂ ਸੰਬੰਧਿਤ ਹੈ ਹਨਾ। ਕਿਉਂਕਿ ਦੇਖੋ। ਡੇਢ ਲੱਖ ਦੇ ਨੇੜੇ ਸੋਨਾ ਵਿਆਹ ਹਨਾ। ਹੁਣ ਤੁਹਾਨੂੰ ਵੀ ਪਤਾ ਵੀ ਵਿਆਹ ਚ ਆਪਾਂ ਕਿੰਨੇ ਗੋਲਡ ਦੀ ਲੋੜ ਪੈਂਦੀ ਆ। ਹਨਾ। ਇਕਲਾ ਕੁੜੀ ਲਈ ਵੀ, ਮੁੰਡੇ ਲਈ ਵੀ ਹਨਾ। ਅੱਗੇ ਵੀ ਰਿਸ਼ਤੇਦਾਰਾਂ ਨੂੰ ਵੀ ਜਿਹੜਾ ਆਪਾਂ ਕਰਦੇ ਹਾਂ ਹਨਾ। ਕਿੰਨਾ ਜ਼ਿਆਦਾ ਚਾਹੀਦਾ ਹੁੰਦਾ ਹੈਗਾ। ਮਤਲਬ ਦੇਖੋ ਜੇ ਕੋਈ ਆਮ ਬੰਦੇ ਦੀ ਗੱਲ ਕਰੀਏ ਹਨਾ। ਜਿਹੜਾ ਘਰੋਂ ਬਿਲਕੁਲ ਸਹੀ ਹੈ। ਮਤਲਬ ਉਹਦਾ ਦੇ ਕੋਈ ਚੀਜ਼ ਨੂੰ ਖਰੀਦ ਹੀ। ਨਹੀਂ ਪਾਏਗਾ।
ਥੋੜ੍ਹਾ ਉੱਚੀ ਬੋਲੋਂਗੇ। ਤੁਹਾਡੀ ਨਾ ਆਵਾਜ਼ ਥੋੜ੍ਹੀ, ਸਲੋ ਆ ਰਹੀ ਹੈ।
ਹਾਂਜੀ- ਹਾਂਜੀ ਮਤਲਬ ਜਿਵੇਂ ਹੁਣ ਦੇਖੋ ਕੋਈ ਨੋਰਮਲ ਕੋਈ ਹਨਾ। ਮ ਮਿਡਲ ਕਲਾਸ ਫੈਮਿਲੀ ਤੋਂ ਸੰਬੰਧ ਕਰਦਾ ਹਨਾ। ਤਾਂ ਉਹ ਤਾਂ ਦੇਖੋ ਨਾ ਸੋਨਾ ਵਗੈਰਾ ਖਰੀਦ ਹੀ ਨਹੀਂ।
ਹਾਂਜੀ- ਹਾਂਜੀ ਇਹ ਤਾਂ ਹੈ।
ਹਾਂਜੀ। ਪਹਿਲਾ ਦੇਖੋ ਸੁਣਨਾ ਹੀ ਨਹੀਂ ਬਾਕੀ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਹਨਾ। ਵੀ ਦੇਖੋ ਜਿਨਾਂ ਨੇ ਮਹਿੰਗਾਈ ਫੜੀ ਹੋਈ ਹੈਗੀ। ਆ ਫਲ ਤਾਂ ਦੇਖੋ ਸਾਰੀ ਝੀਲ ਦੇ ਵਿੱਚ ਹਨਾ। ਅੱਜ ਕੱਲ੍ਹ ਜੀ ਐੱਸ
ਦੇਖੋ, ਮਹਿੰਗਾਈ ਕਰਕੇ ਦੇਖੋ ਇਨੀ ਕ ਜਿਆਦਾ ਗਾ ਨਾ। ਅਸੀਂ ਨਾ ਬਿਲਕੁਲ ਜਮਾਂ ਛੋਟੇ- ਛੋਟੇ ਟੋਪਸ ਦੇਖੇ। ਉਹਨਾਂ ਨੇ ਪਤਾ ਸਾਨੂੰ ਰੇਟ ਕਿੰਨਾ ਦੱਸਿਆ। ਪੰਜਾਹ ਹਜ਼ਾਰ ਤੋਂ ਘੱਟ ਨਹੀ ਦੱਸਿਆ। ਉਹਨਾਂ ਨੇ
ਹਾਂਜੀ। ਉਹੀ ਹੈ ਵੀ ਸੋਨੇ ਦਾ
ਪਹਿਲਾਂ ਦੇਖੋ ਸੋਨਾ ਇਨਾ ਘੱਟ ਸੀ ਨਾ। ਵੀ ਸੱਤ- ਅੱਠ ਹਜ਼ਾਰ ਵਿੱਚ ਵਧੀਆ ਬਣ ਜਾਂਦੇ ਸੀ। ਕੰਨਾਂ ਚ ਪਾਉਣ ਵਾਸਤੇ ਤੇ ਹੁਣ ਦੇਖੋ। ਦੇਖੋ ਚਾਲੀ- ਪੰਜਾਹ ਤੋਂ ਘੱਟ ਹੀ ਨਹੀ ਕੋਈ ਵੀ ਬੋਲ ਰਿਹਾ। ਮਹਿੰਗਾਈ ਇੰਨੀ ਵੱਧ ਗਈ ਹੈ। ਤਾਂ ਪੈਸੇ ਦਾ ਕੁਛ ਨਹੀਂ ਬਣਦਾ।
ਮਤਲਬ ਪਹਿਲਾਂ ਦੇਖੋ ਲੋਕ ਨਾ ਪਹਿਲਾਂ ਹੀ ਬਣਵਾ ਕੇ ਰੱਖ ਲੈਂਦੇ ਸੀਗੇ। ਸੋਨਾ ਹਾਜੀ। ਵਗੈਰਾ ਹੁਣ ਤਾਂ ਦੇਖੋ ਟਾਈਮ ਤੇ ਹੀ ਮਜਬੂਰ ਹੋ ਕੇ ਬੰਦੇ ਨੂੰ ਬਣਾਉਣਾ ਪੈਂਦਾ ਆਪਾਂ ਡਿੱਕੀ ਜਾਂਦੇ ਹਾਂ। ਚੋ ਥੋੜਾ ਸਸਤਾ ਹੋ ਮਜਬੂਰ ਹੋ ਜੇ ਸਸਤਾ ਹੋ ਜੇ ਫਿਰ ਬਣਾ ਲਾਂਗੀ। ਪਰ ਨਹੀਂ ਹੋਣ ਤਾਂ ਦੇਖੋ ਦੋ ਦਿਨ ਨਾਲੇ਼ ਦੇਖੋ ਏਹੀ ਰੇਟ ਈ ਚੱਲ ਰੇਆ ਸੋਨੇ ਦਾ ਵੀ। ਤੇ ਬਾਕੀ ਜਿਵੇਂ ਹੋਰ ਚੀਜਾਂ ਦੀ ਵੀ ਆਪਾਂ ਗੱਲ ਕਰੀਏ, ਤੁਸੀਂ ਸੋਨਾ ਛੱਡੋ ਹਨਾ ਜੀ ਆਪਾ ਆਰਟੀਫਿਸ਼ਲ ਵੀ ਲੈਣ ਜਾਈਏ ਨਾ ਆਰਟੀਫਿਸ਼ਲ ਓ ਓਵੀ ਐਂਨਾ ਮੈਂਗਾ, ਜਿਵੇਂ ਹੁਣ ਮੈਂ ਸਾਡੇ ਵੇਆ ਸੀ ਗਾ ਤੇ, ਮੈਂ ਚਲੇ ਗੀ ਤੇ ਮੰਮਾ ਕੈਂਦੇ ਵੀ ਚੂੜੀਆਂ ਲੈਣੀਆਂ ਨੇ ਮੈਂ ਤੇ ਮਤਲਬ ਦੁਕਾਨ ਦੇ ਜੇੜੀ ਤੇ ਗਏ ਹਨਾ ਤੇ ਮਤਲਬ ਚਲੋ ਆਰਟੀਫਿਸ਼ਲ ਲੈ ਰੇ ਸੀਗੇ, ਮੰਮਾ ਕੈਂਦੇ ਵੀ ਮੈਤੋਂ ਦੂਜੀਆਂ ਚੂੜੀਆਂ ਤਾਂ ਪੈਂਦੀਆਂ ਨੀ ਗੀਆਂ ਕੱਟ ‌ ਵਾਲੀ਼ਆਂ ਜੇੜੀਆਂ ਇੱਕ ਓ ਗੋਲਡ ਜੇ ਅ ਕਲਰ ਚ ਨੀ ਆਂਦੀਆਂ ਹੈਗੀਆਂ ਨਾ, ਵੀ ਕੈਂਦੇ ਜਦੋ ਇੱਕ, ਇੱਕ ਚੂੜੀ ਓ ਲੈ ਲੈਂਦੀ ਆ, ਤੇ ਮੈਂ ਕੇਆ ਚਲੋ ਠੀਕ ਐ ਹਨਾ ਵੀ ਓਹ ਲੇਲੋ ਨਾਲੇ਼ ਸਿੰਪਲ ਜਿਆਂ ਵੀ ਜੇਆਦਾ ਚੂੜੀਆਂ ਜੀਆਂ, ਗਰਮੀ ਚ ਵਦੀਆ ਵੀ ਨੀ ਲੱਗਦੀਆਂ ਤੇ ਜਦੋਂ ਓਨਾਂ ਦਾ ਰੇਟ ਪੁੱਛੇਆ ਦੋ ਹਜਾਰ ਦੀਆਂ ਦੋ ਚੂੜੀਆਂ। ਮਲਬ, ਐਨਾਂ ਦੇਖੋ ਆਰਟੀਫਿਸ਼ਅਲ ਵੀ ਦੇਖੋ ਐਨੀ ਮ੍ਹੈਂਗੀਆਂ ਹੋਈਆਂ ਚੀਜਾਂ ਦੋ ਹਜਾਰ ਦੀਆਂ ਦੋ ਚੂੜੀਆਂ।
ਵੀ ਮਤਲਬ ਦੇਖੋ ਫੇਰ ਆਪਾਂ ਹੋਰ ਚੀਜਾਂ ਨੂੰ ਤਾਂ ਹਨਾ ਕੈਈ ਕੀ ਦੀਏ ਹਨਾ, ਜੇ ਮੰਨ ਲੋ ਕੋਈ ਰਿੰਗ ਵਗੈਰਾ ਵੀ ਲੈਣ ਚੱਲ ਜਾਂਨੇ ਆਂ ਆਪਾਂ ਆਰਟੀਫੀਸੀਅਲ, ਜਾਂ ਕੋਈ ਟੋਪਸ ਵਗੈਰਾ ਹਨਾ ਥੋਨੂੰ ਪਤਾ ਸੋ ਡੇੜ ਸੋ ਤੋਂ ਘੱਟ ਨੀ ਆਂਦੇ ਹੈਗੇ।
ਦੇਖੋ ਅਸੀਂ ਨਾ ਚਾਂਦੀ ਦਾ ਨੋਰਮਲ ਜਾ ਇੱਕ ਨਜਰ ਕੰਡਾ ਪੁੱਛੇਆ ਅਸੀਂ ਕੇਆ ਨਾ ਵੀ, ਦਿਖਾਓ ਚੱਲ ਅਸੀਂ ਓ ਲੈ ਲੈਂਨੇ ਆਂ
ਹਾਂਜੀ, ਹਾਂਜੀ।
ਓ ਬੋਲਦੇ ਨੇ ਪੰਦਰ੍ਹਾਂ ਸੋ ਤੋ ਘੱਟ ਨਈ ਹੈਗਾ ਕੋਈ ਵੀ। ਵੇਖੋ ਜਵਾਂ ਨਿੱਕੀ ਜੀ ਚੀਜ ਹੈਗੀ ਏ ਵੇਖੋ ਕਿੰਨੀ ਮੈਂਗੀ ਆ ਨਾ, ਮ੍ਹੰਗੇਆਈ ਐਨੀ ਕ ਜਾਦਾ ਵੱਦ ਗੀ ਏ ਨਾ ਕਿ ਬਸ, ਪੈਸੇ ਦਾ ਅੱਜ-ਕੱਲ ਕੁਛ ਨੀ
ਹਾਂਜੀ, ਹਾਂਜੀ ਮਤਲਬ ਮੈਂ ਥੋਨੂੰ ਓਈ ਦੱਸ ਰੀ ਆਂ ਓਨਾਂ ਨੇ ਮੈਨੂੰ ਦੋ ਹਜਾਰ ਦੀਆਂ ਚੂੜੀਆਂ ਦੱਸੀਆਂ, ਵੀ ਦੇਖੋ ਨਾ ਓ ਕੋਈ ਚਾਂਦੀ ਦੀਆਂ ਹੈਗੀਆਂ ਨੇ ਹਨਾ, ਮਤਲਬ ਨਾਲ ਕੋਲ ਚਲੋ ਓਨਾਂ ਦਾ ਚਾਂਦੀ ਦੇ ਉੱਪਰ ਪਾਣੀ ਹੋਏਆ ਵਾ ਹਨਾ, ਵੀ ਜੇੜੀਆਂ ਦੋ ਹਜਾਰ ਕਰਕੇ ਦੇ ਰੇ ਨੇ ਤਾਂ ਦੱਸੋ ਹੋਣ ਬੰਦਾ ਸੋਨਾ, ਚਾਂਦੀ ਪਾਣਾ ਦੂਰ ਦੀ ਗੱਲ ਹਨਾ, ਆਰਟੀਫਿਸ਼ਲ ਵੀ ਨੀ ਪਾ ਸਕਦਾ। ਮ੍ਹੈਂਗਾਈ ਤਾਂ ਦੇਖੋ ਹਰ ਇੱਕ ਚੀਜ਼ ਦੇ ਵਿੱਚ ਈ ਆ, ਹਣਾ ਹੂਣ ਦੇਖੋ ਜੇ ਆਪਾਂ ਹੋਰ ਕੋਈ ਵੀ ਚੀਜ਼ ਖਰੀਦਦੇ ਆਂ ਕੋਈ ਸਬਜੀਆਂ ਵਗੈਰਾ ਲਗਾ ਲੋ ਹਣਾ
ਐਨੇ ਮੈਂਗੇ ਹੋਣ ਤਾਂ ਫਲ ਵੀ ਐਨੇਂ ਮੈਂਗੇ ਹੋ ਗ ਦੇਖੋ, ਅਸੀਂ ਨਾ ਵੈਸੇ ਨੋਰਮਲ ਚੈਰੀਆਂ ਦਾ ਡੱਬਾ ਪੁੱਛੇਆ ਹਨਾ ਓਨਾਂ ਓ ਸਾਨੂੰ ਕੈਂਦੇ ਸੀ ਚਾਰ ਸੌ ਰਪੇਆ, ਓਦੇ ਵਿੱਚੋਂ ਦੇਖੋ ਅੱਦੀਆਂ ਦਾ ਅੱਦੋ ਨਾਲੋ਼ ਜਾਦਾ ਤਾਂ ਖ਼ਰਾਬ ਸੀਗੀਆਂ ਵੇਚ ਏਨੀ ਮ੍ਹੰਗੇਆਈ ਹੋ ਗੀ ਆਨਾ ਦੇਖੋ, ਮਤਲਬ ਕਿ ਬੰਦਾ ਚਾਰ ਪੰਜ ਸੌ ਲੈ ਕੇ ਤਾਂ ਘਰੋਂ ਬਾਰ
ਬਿਲਕੁਲ, ਬਿਲਕੁਲ ਮਲਬ ਮੈਂ ਹੋਣ ਪਿੱਛੇ ਜੇ ਬੀਮਾਰ ਹੋਗੀ ਸੀ ਹਨਾ, ਤੇ ਚਲੋ ਡਾਕਟਰ ਕੈਂਦਾ ਵੀ ਫ੍ਰੂਟ ਵਗੈਰਾ ਖਾਏਆ ਕਰੋ ਤੇ ਮਤਲਬ ਮੈਂ ਕਾਮ ਤੇ ਜਾਂਦੀ ਹੁੰਦੀ ਸਿਗੀ, ਚਲੋ ਮੈ ਸੋਚੇਆ ਹਣਾ ਵੀ ਜਾਂਦੀ, ਜਾਂਦੀ ਕੇਓ ਨ ਐਪਲ ਲਈ ਜਾਂਨੀ ਆ ਵੀ, ਹਨਾ ਚਲੋ ਓਥੇ ਬੈ ਕੇ ਖਾ ਲਾਂਗੀ ਤੇ, ਮੈਂ ਕੇਆ ਚਲੋ ਲੇ ਇੱਕ ਈ ਲੇਨੀ ਆ ਹਨਾ ਵੀ ਮੈਂ ਐਨੇ ਵੀ ਕੀ ਕਰਨੇ ਨੇ ਵੀ ਚਲੋ ਤਾਜਾ ਡੇਲੀ ਲੇਆ ਜਦੋਂ ਮੈਂ ਓਨਾਂ ਤੋ ਇੱਕ ਸੇਬ ਦਾ ਰੇਟ ਪੂਛੇਆ ਕੈਂਦੇ ਸੌ ਰਪੇ ਦਾ ਇੱਕ ਸੇਬ ਆ, ਓਰ ਬਿਲਕੁਲ ਛੋਟਾ ਜੇਆ ਕੋਈ ਏ ਨੀ ਸੀਗਾ ਕਿ ਬਾਲਾ਼ ਵੱਡਾ ਸੀਗਾ ਹਨਾ ਬਿਲਕੁਲ ਛੋਟਾ ਜਾ ਸੇਬ ਸੌ ਰਪੇ ਦਾ ਇਕ ਦਿੱਤਾ। ਮੈਂ ਕੇਆ ਚਲੋ ਰੈਣ ਦੋ ਐਨੇ ਚ ਤਾ ਮੈਂ ਕਿਹਾ ਮੈਂ, ਮਿਕਸ ਫ੍ਰੂਟ ਦਾ ਜੂਸ ਈ ਪੀ ਲਾਂਗੀ ਸੋ ਰਪੇ ਦਾ, ਦਾ ਨਾਲੇ਼ ਹ ਦੇਖੋ ਸੇਬ ਚਲੋ ਸੁੱਕਾ ਜੇਆ ਹੋ ਜਾਂਦਾ, ਫੇਰ ਵੀ ਹਨਾ ਮੈਨੂੰ ਪਸੰਦ ਨੀ ਹੈਗਾ ਚਲੋ ਫਿਰ ਵੀ ਇਹ ਨੂੰ ਡਾਕਟਰ ਕਹਿਣ ਲੱਗੇ ਵੀ ਚੱਲ ਖਾਇਆ ਕਰ ਥੋੜੇ ਮਾੜੇ ਮੋਟੇ ਫਰੂਟ ਮੈਂ ਕਿਹਾ ਦੁੱਧਾਂ ਮੈਂ ਜੂਸ ਪੀ ਲਾਂਗੀ।
ਹਾਂਜੀ-ਹਾਂਜੀ
ਮਤਲਬ ਉਹੀ ਹੈ ਨਾ ਵੀ ਦੇਖੋ ਹੁਣ ਜੇ ਕੋਈ ਆਮ ਬੰਦਾ ਉਹ ਤਾਂ ਦੇਖੋ ਕੁਛ ਖਾਣ ਪੀਣ ਜੋਗਾ ਵੀ ਨੀ ਹੈ ਅੱਜ ਤੇ ਟਮ
ਬਾਕੀ ਦੇਖੋ ਅੱਜ ਕੱਲ ਤਾਂ ਬਸ ਉਹੀ ਖਾ ਰਹੇ ਨੇ ਜੋ ਕਮਾ ਰਹੇ ਨੇ।
ਬਿਲਕੁਲ-ਬਿਲਕੁਲ ਇਹ ਤਾਂ ਗੱਲ ਸਹੀ ਹੈ।
ਕਿਉਂਕਿ ਬਸ ਜਿਹੜੇ ਤਾਂ ਹੈਗੇ ਆ ਜਾਦਾ ਗ਼ਰੀਬ ਫੈਮਿਲੀ ਤੇ ਅੱਜ ਕੱਲ ਨਾ ਤਾਂ ਕੁੱਛ ਫ ਫਲ ਵਗੈਰਾ ਖਰੀਦ ਸਕਦੇ ਕਿਉਂਕਿ ਫਲ ਵੀ ਇੰਨੇ ਮਹਿੰਗੇ ਨੇ ਦੇਖੋ ਸੋਣਾ ਤਾਂ ਦੇਖ ਖੂ ਬਹੁਤ ਜ਼ਿਆਦਾ ਦੂਰ ਦੀ ਗੱਲ ਆ ਕਿ ਸਿਉਨਾ ਖਰੀਦ ਸਕਦੇ ਆ ਉਹ ਤਾਂ ਵਿਚਾਰੇ ਫਲ ਵੀ, ਲੈਕੇ ਨਹੀਂ ਖਾ ਸਕਦੇ।
ਬਿਲਕੁਲ-ਬਿਲਕੁਲ ਪਹਿਲਾਂ ਤਾਂ ਦੇਖੋ, ਹਨਾ ਚਲੋ ਪਹਿਲਾਂ ਲੋਕ ਸਬਜ਼ੀਆਂ ਵਗੈਰਾ ਘਰ ਦੀਆਂ ਖ ਦੁੱਧ ਲਗਾ ਲੈਂਦੇ ਸੀਗੇ, ਜਿਵੇਂ ਹੁਣ ਫਰੂਟ ਵਗੈਰਾ ਹੁੰਦੇ ਸੀ ਕਿਸੇ ਨੇ ਅਮਰੂਦ ਲਗਾ ਲਏ, ਜਿਵੇਂ ਹੁਣ ਅੰਬ ਦੇਖੋ, ਅੰਬ ਕਿੰਨਾ ਲੱਗਦਾ ਨਾ ਅੰਬ ਵਗੈਰਾ ਘਰੇ ਲਗਾ ਲੈਂਦੇ ਸੀਗੇ, ਅਨਾਰ ਵਗੈਰਾ ਹਨਾ ਇਹ ਚੀਜ਼ਾਂ ਘਰੇ ਲਗਾ ਲੈਂਦੇ ਸੀ ਪਰ, ਹੁਣ ਮਤਲਬ ਦੇ ਓਣਾ, ਜਿਵੇਂ ਜ਼ਮੀਨਾਂ ਵਗੈਰਾ ਲੋਕਾਂ ਮਤਲ ਤੁਹਾਨੂੰ ਪਤਾ ਵੀ, ਵੇਚੀ ਜਾਂਦੇ ਨੇ ਹਨਾ। ਯਾਂ, ਨਹੀਂ ਕੋਈ ਲਗਾਂਦਾ ਹੈਗਾ, ਨਹੀਂ ਹੁੰਦਾ ਕਿਸੇ ਤੋਂ ਤਾਂ ਕਰਕੇ, ਹੁਣ ਤਾਂ ਜ਼ਿਆਦਾਤੁਰ ਦੇਖੋ ਚੀਜ਼ ਮੁੱਲ ਹੀ ਖਰੀਦਣੀ ਪੈਂਦੀ ਏ। ਅੰਬ ਦੇਖੋ, ਪਹਿਲਾਂ ਕਿੰਨਾ ਨੋਰਮਲ ਹੁੰਦਾ ਸੀਗਾ, ਹੁਣ ਦੇਖੋ ਉਹੀ ਡੇਢ, ਦੋ- ਸੌ ਰੁਪਏ ਕਿੱਲੋ ਮਿਲਦਾ।
ਹਾਂਜੀ।
ਹਾਂਜੀ-ਹਾਂਜੀ। ਬਾਕੀ ਹਨਾ ਦੇਖੋ ਫਰਨੀਚਰ ਦਾ ਸਮਾਨ ਲਗਾਲੋ, ਕੋਈ ਹਨਾ ਜਿਵੇਂ, ਆਪਾਂ ਸ਼ ਸ਼ੋਪੀਸ ਜੇ ਲੈਂਨੇ ਹਾਂ, ਹਨਾ ਮਤਲਬ ਉਹ ਕਿੰਨੀ-ਕਿੰਨੀ ਚੀਜ਼ਾਂ ਮਹਿੰਗੀਆਂ ਹੋ ਗਈਆਂ ਨੇ। ਮਾੜਾ ਕੋਈ ਸ਼ੋਕੇਸ ਲੈਣ ਚਲੇ ਜਾਓ ਹਜ਼ਾਰ, ਬੰ ਪੰਦਰਾਂ-ਸੌ ਤੋਂ, ਘੱਟ ਨੀ ਦਿੰਦੇ ਹੈਗੀ
ਹਾਂਜੀ, ਇਨਾ ਹੀ ਬੱਸ ਮਹਿੰਗਾਈ ਦੇ ਵਧਣ ਕਰਕੇ ਦੇਖੋ ਲੋਕਾਂ ਦੇ ਖਰਚ ਖਰਚੇ ਵਧੀ-ਵਧਦੇ ਜਾ ਰਹੇ ਨੇ, ਕਿਉਂਕਿ ਦੇਖੋ ਜਿੱਥੇ ਆਪ ਆਪਾਂ, ਇੱਕ ਚੀਜ਼ ਪੰਜਾਹ ਦੀ ਲੈਣੀ, ਉੱਥੇ 'ਉਹ ਚੀਜ਼ ਸੌ ਦੀ ਵਿਕ ਰਹੀ ਆ।
ਬਿਲਕੁਲ-ਬਿਲਕੁਲ ਬਹੁਤ ਮਤਲਬ ਦੇਖੋ, ਇਹ ਇੱਕ ਇਹ ਵੀ ਚੀਜ਼ ਹੈ ਨਾ ਹੁਣ ਦੇਖੋ ਜੇ ਮੰਨ ਲਓ, ਘਰ ਦੇ ਵਿੱਚ ਇੱਕ ਬੰਦਾ ਕਮਾ ਰਿਹਾ। ਜੇ ਆਪਾਂ ਕਈਏ ਉਹਦੀ ਕਮਾਈ ਨਾਲ ਘਰ ਚੱਲੂਗਾ ਹਨਾ ਜਿੰਨੀ ਮਹਿੰਗਾਈ ਆ, ਉਹਦੀ ਕਮਾਈ ਨਾਲ ਨਹੀਂ ਚੱਲ ਸਕਦਾ ਜੇ, ਘਰ ਦੇ ਵਿੱਚ ਚਾਰ ਜੀ ਨੇ, ਹਨਾ ਚਾਰ ਦੇ ਚਾਰੋਂ ਕਮਾ ਰਹੇ ਨੇ, ਫੇਰ ਵੀ ਆਪਣਾ ਕਿਤੇ ਪੂਰਾ- ਪੂਰਾ ਜਾਕੇ
ਹਾਂਜੀ, ਹਾਂਜੀ ਫੇਰ ਵੀ ਆਪਾਂ ਨੂੰ ਐਵੇਂ ਹੁੰਦਾ ਕਿ ਹਾਂਜੀ ਹਜੇ ਵੀ ਥੋੜੇ ਲੋਕ
ਬਿਲਕੁਲ! ਬਿਲਕੁਲ! ਫਿਰ ਵੀ, ਉਹਦੇ ਨਾਲ ਐਂਹੀ ਹੁੰਦਾ ਵੀ ਆਪਣਾ ਖਰਚਾ-ਪਾਣੀ ਹੀ ਚੱਲਦਾ। ਜਿਹੜਾ, ਆਪਾਂ ਮਤਲਬ ਦੇਣ- ਦੇਣ ਕਰਨਾ ਹੁੰ ਦਾਂ ਮਤਲਬ ਜੇ, ਆਪਾਂ ਕਹੀਏ ਵੀ ਬੰਦੇ ਨੇ ਕੁਛ ਸੇਵ ਕਰਨਾ। ਹਨਾ ਵੀ, ਮਤਲਬ ਉਹ ਚੀਜ਼ ਨਹੀਂ ਹੋ ਪਾਉਂਦੀ ਹੈਗੀ।
ਹਾਂਜੀ-ਹਾਂਜੀ!
ਹਾਂਜੀ। ਤੇ, ਹੁਣ ਤਾਂ ਦੇਖੋ, ਹਰ ਇੱਕ ਚੀਜ਼ ਤੇ ਟੈਕਸ ਲੱਗਦਾ। ਛੋਟੀ ਤੋਂ ਛੋਟੀ ਕੋਈ ਤੇ ਦੱਸ ਵਾਲੀ ਚੀਜ਼ ਆ, ਚਾਹੇ ਪੰਜ ਵਾਲੀ ਚੀਜ਼ ਆ, ਹਰ ਇੱਕ ਚੀਜ਼ ਦੇ ਉਪਰ ਟੈਕਸ ਲੱਗ
ਹਾਂਜੀ- ਹਾਂਜੀ, ਇਹ ਤਾ ਹੈ।
ਹਾਂਜੀ।
ਦੇਖੋ, ਪੈਸੇ ਤਾਂ ਮਤਲਬ ਕਿ ਜਿੰਨੇ ਜਿਆਦਾ ਕਮਾਵਾਂਗੇ ਨਾ, ਓਨੇ ਜਿਆਦਾ ਥੋੜ੍ਹੇ ਅੱਜ- ਕੱਲ੍ਹ ਦੀ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਆ, ਕਿ ਜਿੰਨੇ ਵੀ ਜ਼ਿਆਦਾ ਆਪਾਂ ਕਮਾਉਣ ਦੀ ਕੋਸ਼ਿਸ਼ ਕਰਦੇ ਨਾ, ਓਨੇ ਜ਼ਿਆਦਾ 'ਉਹ ਆਪਣੇ ਫਿਰ ਵੀ ਖਰਚੇ ਲਈ ਥੋੜ੍ਹੇ ਰਹਿ ਹੀ ਜਾਂਦੇ ਆ।
ਹਾਂਜੀ- ਹਾਂਜੀ। ਕੁਛ ਇਹ ਵੀ ਹੈਗਾ ਨਾ, ਜੇ ਆਪਾਂ ਮਤਲਬ ਕੰਮ ਕਰਦੇ ਹਾਂ, ਹਨਾ ਦੇਖੋ, ਤਾਂ ਉਹਦਾ ਹੁਣ ਆਪਾਂ ਨੂੰ ਮੁੱਲ ਵੀ ਨਹੀਂ ਮਿਲਦਾ ਹੈਗਾ, ਬੰਦਾ ਦੇਖੋ ਸਾਰਾ ਦਿਨ ਅੱਠ ਘੰਟੇ, ਬਾਰਾਂ ਘੰਟੇ ਕੰਮ ਕਰਦਾ ਹਨਾ ਤੇ ਮਤਲਬ ਬਣਦਾ ਉਹਨੂੰ ਇਨਾ ਹੈ, ਜੇ ਕੋਈ ਮਤਲਬ ਕਿ, ਕਿਸੇ ਦੇ ਅੰਡਰ ਕੰਮ ਕਰ ਰਿਹਾ ਉਹੀ ਦਸ- ਹਜ਼ਾਰ ਪੰਦਰਾਂ ਹਨਾ ਇੰਨੇ ਕੁ ਨਾਲ ਦੇਖਲੋ ਜਿਹੜੇ ਟੱਬਰ ਨੇ, ਮਤਲਬ ਹਨਾ ਜੁਆਇੰਟ ਫੈਮਲੀਆਂ ਨੇ, ਉਹਨਾਂ ਨੇ, ਦੇ ਦੇਖੋ ਰਾਸ਼ਨ -ਰਾਸ਼ਨ ਨੇ ਪੂਰਾ ਹੁੰਦਾ ਇਹੇ
ਹਾਂਜੀ-ਹਾਂਜੀ! ਨਾਲੇ ਵੈਸੇ ਵੀ, ਦੇਖੋ ਜਿਹੜੀ ਕਿ ਪਰਿਵਾਰ ਇਕੱਠਾ ਰਹਿੰਦਾ ਨਾ, ਉਹਨਾਂ ਲਈ ਤੇ, ਜੇ ਘਰ'ਚ ਇੱਕ ਚੀਜ਼ ਵੀ, ਲੇ ਆਂਦੀ ਨਾ, ਉਹ ਫਿਰ ਸਾਰਿਆਂ ਲਈ ਲੈਕੇ ਆਉਂਣੀ ਪੈਂਦੀ।
ਬਿਲਕੁਲ-ਬਿਲਕੁਲ! ਇਹ ਤਾਂ, ਗੱਲ ਸਹੀ ਹੈ ਜੀ।
ਜੋ, ਕਿ, ਅੱਜ-ਕੱਲ ਵੈਸੇ ਪੂਰਾ ਨਹੀਂ ਪੈ ਰਿਹਾ।
ਹਾਂਜੀ-ਹਾਂਜੀ ਇਹ ਤਾਂ ਗੱਲ
ਕਿਉਂਕਿ ਅੱਜ- ਕੱਲ੍ਹ ਖਰਚੇ ਦੇਖੋ, ਆਪਦੇ ਘਰਾਂ ਦੇ, ਮਸਾਂ ਪੂਰੇ ਆ ਰਹੇ ਨੇ ਖਰਚੇ। ਇਸ ਲਈ, ਅੱਜ-ਕੱਲ੍ਹ ਤਾਂ ਪਰਿਵਾਰ ਵੀ ਦੇਖੋ, ਟੁੱਟਦੇ ਜਾ ਰਹੇ ਨੇ ਅੱ ਆਡ ਹੋ ਜਾਂਦੇ ਲੋਕ, ਖਰਚਿਆਂ ਦੀ ਵਜ੍ਹਾ ਕਰ
ਬਿਲਕੁਲ- ਬਿਲਕੁਲ -ਬਿਲਕੁਲ ਨਹੀਂ ਹੋ ਬਣਦਾ ਜੀ ਕਿਉਂਕਿ ਖਰਚੇ ਇੰਨੇ ਜ਼ਿਆਦਾ ਵਧ ਗਏ ਨੇ, ਤੇ ਕਮਾਈਆਂ ਨੇ ਨਹੀਂ ਹੈਗੀਆਂ ਉਨੀਆਂ, ਤੇ ਨਾ ਹੀ ਦੇਖੋ ਕੋਈ ਕੰਮ ਕਾਰ ਇੰਨਾ ਹੈਗਾ ਹਨਾ, ਮਤਲਬ ਓਨਾ ਆਪਾਂ ਨੂੰ ਰੇਟ ਮਿਲਦਾ ਨੀ ਹੈਗਾ, ਵੀ ਜਿੰਨਾ ਆਪਾਂ ਕੰਮ ਇਹ ਚੀਜ਼ ਹੋ ਜਾਂਦੀ ਐ। ਬਾਕੀ ਹਨਾ ਚਲੋ ਜੇ ਮਤਲਬ ਥੋੜਾ ਜਿਹਾ ਜਿਵੇਂ ਨਾ ਸਸਤੀਆਂ ਹੋ ਜਾਣ ਚੀਜ਼ਾਂ, ਫੇਰ ਚਲੋ ਥੋੜ੍ਹਾ ਜਾ ਸਿਸਟਮ ਸਹੀ ਵੀ ਹੋ ਜੇ ਹਨਾ, ਜਿਵੇਂ ਹੁਣ ਜਿਹੜੇ ਆਮ ਪਰਿਵਾਰ ਨੇ ਚਲੋ ਆਪਣੇ ਸ਼ੌਂਕ ਨਹੀਂ ਪੂਰੇ ਕਰ ਸਕਦੇ, ਖਾਣ ਖਾਣ-ਪੀਣ ਦੇ ਹਨਾ, ਚਲੋ ਉਹਨਾ ਲਈ ਥੋੜਾ ਸਹਾਰਾ, ਚਲੋ ਠੀਕ ਹੈ ਜੀ ਵਧੀਆ ਲੱ ਗਿਆ ਤੁਹਾਡੇ ਨਾਲ ਗੱਲ ਕਰਕੇ, ਓਕੇ ਜੀ ਸਸ ਰੀ ਕਾਲ।